ਹੈਲੋ।
ਹੈਲੋ।
ਹਾਂਜੀ ਕੀ ਹਾਲ ਹੈ ਜੀ?
ਹਾਂਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਜੀ।
ਕੀ ਕਰਦੇ।
ਕੁਝ ਨੀ ਜੀ, ਕਰਨਾ ਕਰਾਉਣਾ ਕੀ ਹੈ ਵਿਹਲੇ ਬਸ ਕਦੀ ਆ।
ਕਿੱਥੇ ਚੱਲੇ ਆ।
ਮੈਂ ਮਾੜਾ ਜਾ ਚਲਾ ਜ ਜਲੰਧਰ ਨੂੰ
ਕਿਉਂ ਕੀ ਹੋ ਗਿਆ।
ਉਹ ਬਸ ਜੇ ਕੋਈ ਆਪਣਾ ਬੰਦਾ ਹੋਸਪਿਟਲ ਐਡਮਿਟ ਜੀ ਉੱਥੇ
ਉਹ ਹੋ ਕਿਹੜੇ ਹੋਸਪਿਟਲ-
ਜਲੰਧਰ, ਕਿਡਨੀ ਹੋਸਪਿਟਲ।
ਵਧੀਆ ਹੋਸਪਿਟਲ।
ਹਾਂਜੀ ਵਧੀਆ ਹੋਸਪਿਟਲ ਤੁਹਾਡੇ ਮਾਤਾ ਜੀ। ਤਾਂ ਸ਼ਾਇਦ ਉੱਥੇ ਹੀ ਸੀਗੇ ਤੁਸੀਂ ਦੱਸਦੇ ਸੀ ਲਾਸਟ ਟਾਈਮ।
ਅ ਹਾਂਜੀ, ਹਾਂਜੀ।
ਅੱ ਚਾਵੇ ਤਾਨ ਤਾ ਪਤਾ ਹੀ ਹੋਣਾ ਵਧੀਆ ਹੋਸ
ਹਾਂਜੀ। ਨਹੀਂ ਓਨਾਂ ਦਾ ਟ੍ਰਰੀਟਮੈਂਟ ਤਾਂ ਬੌਤ ਵਧੀਆ ਕੀਤਾ ਓਹਨਾਂ ਨੇ।
ਅੱਛਾ। ਅੱਛਾ, ਹੁਣ ਠੀਕ ਨੇ, ਫ਼ਰਕ ਆ ਕਾਫੀ? ਅੱਛਾ ਚਲੋ ਫੇਰ ਤਾਂ ਵਧੀਆ ਔਨੇ ਸੁਣਿਆ ਤਾਂ ਚੰਗਾ ਹੀ ਆ ੳਹਦੇ ਬਾਰੇ ਹੋਸਪਿਟਲ ਬਾਰੇ ਤੇ ਚੰਗਾ ਆਂ।
ਅੱਛਾ, ਅ ਹੋਰ ਸੁਣਾਓ?
ਹੋਰ ਠੀਕ ਆ, ਹੋਰ ਤੁਸੀਂ ਦੱਸੋ ਕੋਈ ਗੱਲਬਾਤ ਨਵੀ-ਤਾਜੀ?
ਹੁਣ ਓਥੇ ਐਡਮਿਟ ਆ। ਤੁਹਾਡਾ ਕੋੌਣ ਐਡਮਿਟ ਆ ਓਥੇ?
ਐਡਮਡ ਕੋਈ ਨੀ ਮੈਂ ਦਿਖਾਉਣ ਈ ਚੱਲਿਆ ਸੀ।
ਓਥੇ-ਓਥੇ, ਓਥੇ।
ਹੋਲਡ ਕਰਓ।
ਰੁੱਖੇ।
ਹਾਂਜੀ।
ਹੈਲੋ, ਹਾਂਜੀ।
ਹੋਰ, ਨਵੀਂ-ਤਾਜੀ ਗੱਲਬਾਤ। ਮੌਸਮ ਬੜਾ ਵਧੀਆ ਹੋਇਆ।
ਹਾਂਜੀ ਹਾਂਜੀ।
ਹਿਮਾਚਲ ਚ ਤਾਂ ਬਾਰਿਸ਼ ਹੋ ਗਈ, ਇਥੇ ਪੰਜਾਬ ਚ ਨਹੀਂ ਹੋਈ ਲੱਗਦਾ ਪਰ ਮੌਸਮ ਪੂਰਾ ਬੱਦਲ ਹੋਇਆ।
ਹਾਂਜੀ-ਹਾਂਜੀ, ਹਾਂਜੀ।
ਉਹ, ਪੰਗਾ ਪਿਆ ਬਾਰਿਸ਼ ਕਰਕੇ ਤਾਂ ਸਾਡੇ ਪਿੰਡ।
ਅੱਛਾ, ਅੱਛਾ।
ਮ ਤੇ ਮੁੰਡੇ, ਮੁੰਡੇ ਦਾ ਵਿਆਹ ਸੀਗਾ।
ਅੱਛਾ, ਅੱਛਾ। ਕਹਿ ਖੋਲੋ। ਅੱਛਾ, ਇੱਕ ਮਿੰਟ ਹੋਲਡ ਕਰਨਾ। ਹਾਂਜੀ, ਹਾਂਜੀ।
ਹੋਰ ਸੁਣਾਓ।
ਬਸ ਠੀਕ ਹੈ ਜੀ, ਤੁਸੀਂ ਦੱਸੋ।
ਜੀ ਹੋਰ ਠੀਕ ਐ, ਹੋਰ ਤੁਸੀਂ ਦ
ਹਾਂਜੀ।
ਹੋਰ ਠੀਕ ਹੈ, ਮੈਂ ਕਿਹਾ ਤੁਸੀਂ ਦੱਸੋ।
ਬਸ, ਸਭ ਠੀਕ ਐ।
ਗੱਲਬਾਤ।
ਕੋਈ ਗੱਲ ਬਾਤ ਨੀ, ਸਭ ਸਹੀ ਏ। ਨਾਜੀ, ਨਵੀ-ਤਾਜੀ ਕੁਛ ਨੀ। ਹ ਹੰ ਠੀਕ। ਤੁਸੀਂ ਦੱਸੋ ਹਾਂਜੀ, ਬਸ ਹੁਣ ਬੱਚਿਆਂ ਦੀ ਵੀ ਛੁੱਟੀਆਂ ਹੁਣ, ਆਪਾਂ ਬਣਾਈ ਸੀ ਚਨੇ ਬਲੈਕ ਚਨੇ ਬਣਾਏ ਸੀ।
ਚਨੇ ਬਣਾਏ ਬਲੈਕ ਚਨੇ
ਮੈਂ ਆਪਣੇ ਪੇਕਿਆਂ ਦੇ ਆ ਨਾ, ਸਬ ਭਾਬੀ ਬਣਾਉਗੀ।
ਅੱਛਾ, ਤੁਸੀਂ ਦੱਸਦੇ ਵੀ ਸੀਗੇ ਬੌਤ ਸਵਾਦ ਬਣਾਉਦੇ ਸਬਜ਼ੀ ਓਹ।
ਬਹੁਤ ਬਹੁਤ ਜਿਆਦਾ।
ਆਹੋ ਸਹੀ ਹੈ ਜੀ, ਅੱਤ ਕਰ ਦਿੰਦੇ ਆ ਆਤ।
ਹਾਂ, ਬਲੈਕ ਚਨੇ ਬੌਤ ਟੇਸਟੀ ਬਣਾਏ ਸੀ ਨਾਲੇ।
ਅੱਛਾ, - ਅੱਛਾ।
ਹਾਂਜੀ।
ਉਹ, ਮੈਂ ਵੀ ਬਸ ਘਰੋਂ ਰੋਟੀ ਖਾ ਕੇ ਨਿਕਲਿਆ।
ਤੁਸੀਂ ਕੀ ਖਾਦਾ।
ਮੈਂ ਸੀਗੇ, ਚਾਵਲ ਖਾਦੇ ਸੀਗੇ। ਤੇ ਮੈਂ ਘਰਵਾਲੀ ਨੂ ਬਿਆਗਤ। ਥੋੜੇ ਪਾਏ ਜ਼ਿਆਦਾ ਪਾ ਤੇ ਫਿਰ ਬਿਮਾਰੀ ਇਹ ਵੀ ਹੈ ਕਿ ਝੂਠ ਨੀ ਛੱਡਦੇ ਥਾਲੀ ਚ।
ਹਾਂਜੀ।
ਮੈਂ, ਉਹ ਬੁਖਾਰ ਜ਼ਿਆਦਾ ਹੋ ਗਿਆ। ਤੇ ਹੁਣ ਹਲਕੀ, ਹਲਕੀ ਦਰਦ ਹੋਈ ਜਾਂਦੀ ਢਿੱਡ ਚ।
ਹੋ
ਹਾਂਜੇ
ਅੱਛਾ ਹਾਂ ਉਹਨਾਂ ਨੇ ਸੋਚ ਜੇ ਤੁਸੀਂ ਖਾਂਦੇ ਹੋ ਤੇ ਕਰਕੇ ਬੇਕਦੇ ਆ। ਅਗਲੀ ਤੁਹਾਡੀ ਕੇਅਰ ਕਰਦੀ ਆ।
ਹਾਂਜੀ, ਚਲੋ ਓਹ ਤਾਂ ਸਹੀ ਗੱਲ ਆ ਤੁਹਾਡੀ ਪਰ ਮੈਂ ਕਿਹਾ ਸੀ ਆਪਣੇ ਦੀ ਉਹਨਾਂ ਦੇ ਪਾ ਤੇ ਜਾਦਾ ਤੇ ਹੁਣ ਢਿੱਡ ਚ ਹਲਕਿ, ਹਲਕਿ ਦਰਦ ਪੈਂਦੇ ਪਏ।
ਉਹ ਹੋ ਇਨੌ ਵਗੈਰਾ ਲੇ ਲੈਣਾ ਸੀ ਉਹਦੇ ਨਾਲ ਥੋੜਾ ਸੈਟ ਹੋ ਜਾਂਦਾ ਹੈ।
ਥੋੜਾ ਜਿਹਾ ਕਾਲੀ ਹੈ।
ਅੱਛਾ।
ਸਫ਼ਰ ਬਹੁਤ ਬਾਕੀ ਹੈ ਲੇਕਿਨ ਏਹ ਥੋੜਾ ਟਾਈਮ ਹੀ ਆਇਆ ਘਰੋਂ ਨਿਕਲ ਕੇ।
ਅੱਛੇ, ਹੁਣ ਤੁਸੀਂ ਕਿੱਥੇ ਪਹੁੰਚੇ ਹੋ।
ਮੈਂ ਨੀ ਇੱਧਰ ਨੂੰ ਜਾ ਰਿਹਾ ਨਾ ਆਪਣੇ ਜਲੰਧਰ ਨੂੰ ਜਾ ਰਿਹਾ ਤਾਂ ਮੇਰੇ ਸ਼ਾਮ ਚੋਰਾਸੀ ਸੁਣਿਆ ਤੁਸੀਂ। ਹਾਰਟ
ਓਕੇ ਓਕੇ ਹੋਰ ਵੈਸੇ ਤੇ ਅੱਛਾ ਨਾਲ ਤੁਹਾਡੇ ਕੋਈ ਹੈਗਾ ਹਨਾ
ਹਾਂਜੀ ਹਾਂਜੀ
ਓਕੇ ਓਕੇ
ਤੁਸੀਂ ਚੂੜੀਆਂ ਚਣਕਦੀਆਂ ਸੋਨੇ ਨੂੰ
ਹਾਂਜੀ
ਅੱਛਾ ਅੱਛਾ ਆਹ ਹੋ ਹੈਗਾ
ਹਾਂ ਐਕਚੁਲੀ ਉਹ ਆਈ ਬਹੁਤ ਆਈ ਨਾ
ਹਾਂ ਦੇਖਿਓ ਟੋਇਆਂ ਤੇ ਆਉਣੀ ਆ ਦੇਖਿਓ
ਫਿਰ ਆਊਗੀ ਜਤਾਇਆ
ਹਾਂਜੀ, ਹਾਂਜੀ।
ਹੱਥ ਵਿੱਚ ਪਈ ਕਹਿੰਦੇ ਇੰਨੀ ਔਕਾਤ
ਮੇਰੇ ਨਾਲ ਗਈਆਂ
ਸਹੀ।
ਘਰਵਾਲੀ ਕਿਤੇ ਹੁਣ ਗੱਡੀ ਚ ਪਈ
ਹੋਰ ਠੀਕ ਹੈ ਜੀ, ਅੱਛਾ ਹੈ ਜੀ
ਨਾਲੇ ਥੋੜੇ ਕੰਮ ਕਾਰ ਠੰਡਾ ਬਹੁਤ ਹੈ, ਤੁਸੀਂ ਆਨਾ ਕਦੇ ਇੱਧਰ ਤੇ
ਬਾਅਦ ਚ ਠੀਕ ਹੈ ਕੋਈ ਗੱਲ ਨੀ ਇਹਦੇ ਨਾਲੇ ਐਡਮਡ ਵੀ ਪਈ ਜਿੱਥੇ, ਹੋਸਪਿਟਲ ਦੇ ਲਾਗੇ ਈ ਆਪਣੇ ਹੀ ਆ ਉਹ ਵੀ। ਇਹ ਫ ਕਦੀ, ਕਦੀ ਸਮਾਂ ਕੱਢਣਾ ਵੀ ਪੈਂਦਾ ਆਪਣੇ ਬੰਦਿਆਂ ਲਈ। ਆਖਰ ਦੇਖੋ ਜੀ, ਆਪਣਾ -ਆਪਣਾ ਫ਼ਰਜ਼ ਹੁੰਦਾ ਆ ਮੇਰਾ ਇੱਕ ਹੈ ਨਾ ਮੇਰਾ ਇੱਕ ਮੂਲ ਸਿਧਾਂਤ ਆ ਜੀ ਮੇਰਾ ਸਿਧਾਂਤ ਇਹ ਕਹਿੰਦਾ ਹੈ ਕਿ ਤੁਸੀਂ ਆਪਣੇ ਵੱਲੋਂ ਚੰਗੇ ਕਰਮ ਕਰੋ ਅਗਲਾ ਤੁਹਾਡੇ ਨਾਲ ਜਿੱਦਾਂ ਦਾ ਮਰਜ਼ੀ ਬਿਹੇਵ ਕਰੇ ਉਹ ਉਹਦੇ ਉੱਤੇ ਡਿਪੈਂਡ ਕਰਦਾ, ਤੁਸੀਂ ਚੰਗੇ ਕਰਮ ਕੰਮ ਕਰਨੇ ਆ ਤੁਸੀਂ, ਤੁਹਾਨੂੰ ਪਰਮਾਤਮਾ ਨੇ ਚੰਗੇ ਕਰਨ ਭੇਜਿਆ, ਭੇਜਿਆ ਤਾਂ ਸਾਰਿਆਂ ਨੂੰ ਚੰਗੇ ਕਰਨ ਲੇਕਿਨ ਜੇ ਤੁਹਾਡੇ ਨਾਲ ਕੋਈ ਮਾੜਾ ਚੰਗਾ ਕਰੇ ਉਹ ਤਾਂ ਫਿਰ ਉਹਦੀ ਟੈਨਸ਼ਨ ਆ ਨਾ ਤੁਹਾਡੀ ਥੋੜ੍ਹੀ ਮੇਰਾ ਫਰਜ਼ ਹੈ ਮੈਂ ਚੱਲਾ ਜੀ, ਮੈਂ ਅਗਲਿਆਂ ਦੀ ਇੱਜਤ ਕਰਦਾ ਮੈਂ ਕਦਰ ਕਰਦਾ, ਅਗਲੇ ਨਹੀਂ ਕਰਨ ਉਹ ਉਹਨਾਂ ਦੀ ਮਰਜ਼ੀ
ਹਾਂਜੀ-ਹਾਂਜੀ ਉਹ ਤੇ ਹੈ, ਹੋਰ
ਹੋਰ ਠੀਕ ਹੈ ਜੀ, ਤੁਸੀਂ ਦੱਸੋ
ਬਸ ਠੀਕ ਹੈ ਬੱਚੇ ਆ ਗਏ ਨਾ ਵਾਈ
ਜਿਹਨਾਂ, ਜਿਹਨਾਂ ਲਈ ਹੋਸਪਿਟਲ ਚੱਲਾਂ ਜੀ ਉਹ ਤਾਂ ਬਹੁਤ ਕਰਦੇ ਆ ਕਦਰ
ਅੱਛਾ, ਅੱਛਾ
ਪਰ ਜੇ ਜਿਹੜੇ ਗਾਹ ਆ ਜਾਂ ਹੋਰ ਹੈਗੇ ਆ ਉਹ ਵੀ ਨਹੀਂ ਸੀ ਕਦਰ ਕਦਰ ਕਰਦੇ
ਚਲੋ ਤੁਹਾਡਾ ਫਰਜ਼ ਓਨਾ ਤੱਕ ਹੈ, ਤੁਸੀਂ ਓਨਾ ਤੱਕ ਕਰੋ ਫਿਰ
ਬਸ ਜੀ ਬਸ ਉਹੀ ਗੱਲ ਆ ਜੀ ਪਰਮਾਤਮਾ ਨੇ ਜਿਹੜਾ ਹਿਸਾਬ ਲਾਇਆ ਨਾ ਲੇਖੇ
ਹਾਂਜੀ- ਹਾਂਜੀ ਨਹੀਂ ਹੋਰ ਤੁਸੀਂ ਉੱਥੇ ਚੱਲਾਂ ਹੀ ਆ ਤੇ ਫਿਰ ਉਹਨਾਂ ਲਈ ਕੁਛ ਲੈ ਕੇ ਨਹੀਂ ਜਾਉਗੀ ਜਿੱਦਾਂ ਪੇਸ਼ੈਂਟ ਹੈ ਕੁਛ ਐਪਲ ਵਗੈਰਾ ਲੈ ਜਾਓ
ਨਹੀਂ ਜੀ ਉਹ ਹਜੇ ਤੱਕ ਇੱਦਾਂ ਨਾ ਵੀ ਹੁਣ ਪਤਾ ਨੀ ਉਹਨਾਂ ਨੂੰ ਡਾਕਟਰ ਨੇ ਐਲਾਓ ਕਰਨੇ ਕਿ ਨਹੀਂ, ਕਿਉਂਕਿ ਉੱਧਰੋਂ
ਅ ਡਾਕਟਰ ਲੋਕ ਮੇਰੀ ਮੰਮੀ ਐਡਮਿਟ ਸੀ ਨਾ ਉਹਸੀ ਤੇ ਦੇ ਦੇ ਦਾ ਸੀ ਉਹਨਾਂ ਨੂੰ
ਤੇ ਜੂਸ ਵਗੈਰਾ ਉਹਨਾਂ ਨੇ ਕਿਹਾ ਹੋਇਆ ਆ ਜੂਸ ਦੇਖ ਲਾਂਗੇ ਦੱਸੋ ਪਰ ਪਤਾ ਨੀ ਜੂਸ ਵੀ ਉਹਨਾਂ ਨੇ ਟਾਈਮ ਟੂ ਟਾਈਮ ਹੀ ਪੀਣਾ, ਬਾਕੀ ਜਾ ਕੇ ਦੇਖ ਲਾਂਗੇ ਜ ਲੋੜ ਉਹ ਤਾਂ ਲੈ ਜਾਣਗੇ ਐਡੀ ਕਿਹੜੀ ਗੱਲ
ਨਹੀਂ-ਨਹੀਂ ਐਪਲ ਲੈ ਜਾਓ, ਪੇਸ਼ੈਂਟ ਹੈ ਖਾ ਲੂਗਾ ਭੁੱਖ ਲੱਗ ਵੀ ਹੈ ਨਾ
ਹਾਂ, ਚਲੋ ਕੋਈ ਨੀ ਐਪਲ ਲੈ ਜਾਂਦੇ ਹਾਂ, ਨਾਲ ਇੱਕ ਹੈ ਚਾਕੂ ਲੈ ਜਾਂਦੇ ਆਂ, ਮੈਨੂੰ ਲੱਗਦਾ ਹੋਣਾ ਪਤਾ ਨਹੀਂ ਹੋਣਾ ਚਲ ਹੋਊਗਾ ਵੀ ਹੋ ਸਕਦਾ ਹੋਵੇ
ਸ਼ਾਇਦ ਨਾ ਹੀ ਹੋਵੇ
ਹਮ, ਆਹੋ ਚਲੋ ਦੇਖ ਲੈਂਦੇ ਲੈ ਜਾਂਦੇ ਹਾਂ ਨਹੀਂ ਵੀ ਹੋਊਗਾ ਤਾਂ ਵੀ ਠੀਕ ਹੈ ਜੇ ਹੋਊਗਾ ਤਾਂ ਵੀ ਠੀਕ ਹੈ ਤਾਂ ਵੀ ਕੀ ਹੈ
ਹੋਰ
ਹੋਰ ਠੀਕ ਆ ਤੁਸੀਂ ਦੱਸੋ, ਹੋਰ
ਹਮ, ਆਹ ਦਿਨ ਨਾ ਬਹੁਤ ਗੰਦੇੇ ਦਿਨ ਲਗਦੇ ਸੁਸਤੀ ਵਾਲੇ ਦਿਨ ਲੱਗਦੇ
ਜੀ ਨਹੀਂ ਤੇ ਮੈਨੂੰ ਮੌਸਮ ਹੀ ਆਹ ਬਸ ਮੈਨੂੰ ਹਰੇਕ ਮੌਸਮ ਓਦਾਂ ਪਸੰਦ ਆ ਮੈਂ ਕਿਸੇ ਮੌਸਮ ਨੂੰ ਇਹ ਨੀ ਕਹਿੰਦਾ ਵੀ ਯਾਰ ਇਹ ਕਿਉਂ ਆਇਆ ਮੈਨੂੰ ਹਰੇਕ ਮੌਸਮ ਪਸੰਦ ਆ ਮੈਨੂੰ ਗਰਮੀ ਵੀ ਬੜੀ ਪਸੰਦ, ਚਲੋ ਗਰਮੀ ਦਾ ਵੀ ਇੱਕ ਆਪਣਾ ਹੀ ਮਜ਼ਾ ਆ, ਹਰੇਕ ਮੌਸਮ ਨੂੰ ਇੰਜੋਏ ਕਰਨਾ ਚਾਹੀਦਾ
ਨਹੀਂ
ਇਹ ਤਾਂ ਹਰੇਕ ਮੌਸਮ ਨੂੰ ਇੰਜੋਏ ਕਰਦਾ, ਮੈਂ ਤਾਂ ਸਰਦੀਆਂ ਨੂੰ ਬਹੁਤ ਇੰਜੋਏ ਕਰਦਾ
ਕਿਟੀ ਮੇਰੀ।
ਸੌਤਾਂ ਨੂੰ ਵੀ ਹੁਣ।
ਕੀ ਗਰਮੀ ਬੜੀ ਮਹਿਸੂਸ ਕਰਦੇ ਆ ਮੇਰੇ ਹਸਬੈਂਡ।
ਉ ਮੰਮੀ ਵੀ ਕਰਦੇ ਪਰ ਲੇਕਿਨ ਇੱਦਾਂ ਦੀ ਵੀ ਨਹੀਂ ਇੰਜੋਏ। ਕਰੀ ਦਾ ਇੰਜੋਏ ਹਰੇਕ ਨੂੰ ਕਰੀਦਾ ਜਾਨੀ ਕਿ ਆਪਾਂ ਜੇ ਗਰਮੀ ਦੇ ਵਿੱਚ ਵੀ ਹੈਗਾ ਨਾ ਸਾਡੇ। ਚਲਦੇ ਨਾਲ ਗਰਮੀ ਥੋੜੀ ਖ਼ਤਮ ਹੋ ਜਾਣੀ ਆ ਉਹ ਤਾਂ ਰਹਿਣੀ ਰਹਿਣੀ ਆ। ਮੈਂ ਤਾਂ ਅੱਜ ਸਵੇਰੇ ਬਾਰਿਸ਼ ਹੋ ਰਹੀ ਸੀ ਆਰਾਮ ਨਾਲ ਬਾਰਿਸ਼ ਦੇ ਵਿੱਚ ਨਹਾ ਰਿਹਾ ਸੀ ਮੈਂ ਹਰੇਕ ਮੌਸਮ ਨੂੰ ਇੰਜੋਏ ਕਰਦਾ।
ਗਰਮੀ ਆ ਪੰਜਾਬ ਦੇ ਵਿੱਚ।
ਹਾਂਜੀ ਪੰਜਾਬ ਚ ਗਰਮੀ ਹੈ ਚ ਗਰਮੀ ਤਾਂ ਦੇਖੋ ਜੀ ਹਰੇਕ ਪਾਸੇ ਹੀ ਅੱਜ ਕੱਲ੍ਹ ਤਾਂ ਯੂਰਪ। ਤੇ ਬੜੀ ਗਰਮੀ ਪੈਣ ਡਈ ਆ।
ਤਬਾਹੀ ਏ।
ਬਾਰਿਸ਼ ਸਾਡਾ ਜੀ ਹਿਮਾਚਲ ਚ ਨਹੀਂ ਇੱਧਰ ਥੋੜੀ ਬਹੁਤ ਬਾਰਿਸ਼ ਆਈ ਹੈ ਨਾ ਹਿਮਾਚਲ ਟੱਚ ਕਰਦਾ। ਸਾਡਾ ਏਰੀਆ ਇੱਧਰ ਥੋੜ੍ਹੀ ਬਹੁਤ ਬਾਰਿਸ਼ ਪਈ ਸੀ।
ਸਹੀ ਹੈ, ਸਹੀ ਹੈ, ਹੁਣ ਹੁਣ ਤੁਹਾਨੂੰ ਜੋਬ। ਫਿਰ ਲੋਕਾਂ ਨੂੰ ਇਹ ਉਹ ਹੋ ਰਹੀ ਨਾ।
ਹਾਂਜੀ ਹਾਂਜੀ ਨਹੀਂ ਹੁਣ ਤਾਂ ਠੀਕ ਹੈ ਜੀ ਗੱਡੀ ਚ ਜਾ ਰਹੇ ਏ ਸੀ ਲੱਗਾ ਬੱਦਲ। ਬਹੁਤ ਹੋਏ ਆ। ਪੈ ਤਾਂ ਨਹੀਂ ਰਿਹਾ ਪਰ ਬੱਦਲ ਬਿਲਕੁਲ ਹੋਇਆ ਪਿਆ ਕ। ਮਤਲਬ ਇਕ ਦਮ ਬੱਦਲ ਈ ਬੱਦਲ ਆ ਕਿਤੇ ਧੁੱਪ ਦਾ ਕੋਈ ਨਿਸ਼। ਨਿਸ਼ਾਨ ਨਹੀਂ ਹੈਗਾ ਹਾਂਜੀ। ਇੰਜੋਏ ਇੰਜੋਏ ਕਰਦੇ ਤਰੇ ਹਾਂ।
ਅੱਛਾ ਜੀ।
ਹਾਂਜੀ। ਤੇ ਹੋਰ ਤੁਸੀਂ ਦੱਸੋ?
ਹੋਰ ਤੇ ਠੀਕ ਹੈ ਤੁਸੀਂ ਦੱਸੋ?
ਗੱਲਬਾਤ ਕੋਈ?
ਗੱਲ ਬਾਾਤ ਕੋਈ ਨੀ ਆ। ਤੁਸੀਂ ਦੱਸੋ ਤੁਸੀਂ ਐਤਕੀ ਕਿਤੇ ਘੁੰਮਣ ਵੀ ਨਹੀਂ ਗਏ ਹਨਾ।
ਨਾ ਜੀ ਨਾ ਘੁੰਮਣ ਕਿੱਥੇ ਜਾਣਾ ਜੀ। ਕੰਮ ਕਾਰ ਵਾਲੇ ਬੰਦਿਆਂ ਲਈ ਘੁੰਮਣਾ ਵੀ ਔਖਾ ਹੁੰਦਾ।
ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋਈ ਗਈਆ। ਹੁਣ ਤਾਂ ਉਹਨਾਂ ਦੇ ਦੇ ਤਾਂ ਸਕੂਲ ਸਟਾਰਟ।
ਹਾਂਜੀ ਹਾਂਜੀ।
ਹੋਰ ਜਿਆਦਾ ਹੀ ਖਾ ਲਿਆ। ਇਦਾਂ ਹੀ ਕਹਿ ਲੈਨੇ ਆ। ਜਿਆਦਾ ਹੀ ਖਾ ਲਿਆ ਲੱਗਦਾ।
ਉਹ ਜਿਆਦਾ ਨਹੀਂ ਖਾ ਲਿਆ ਖਾ ਲਿਆ ਤਾਂ ਬਸ ਥੋੜਾ ਹੀ ਹੈ ਵੀ ਬਸ ਅਤ ਹੋਈ ਜਾਂਦੀ ਪਈ।
ਲੱਗਦਾ ਤੁਹਾਨੂੰ ਖਾਣ ਪੀਣ ਦਾ ਸ਼ੌਕ ਬਹੁਤ ਹਨਾ।
ਸ਼ੌਕ ਤਾਂ ਹੈਗਾ ਜੀ ਪਰ ਚਲੋ ਹੁਣ ਕੀ ਕਰਨਾ। ਮੈਨੂੰ ਆਪ ਬਣਾ ਕੇ ਜਿਆਦਾ। ਸ਼ੌਕ ਹੈ ਜੀ ਜਾਂ ਮੇਰੀ ਘਰ ਵਾਲੀ ਸਵਾਦ ਬਣਾਉਂਦੀ ਆ। ਤਾਂ ਫਿਰ ਜਾ ਮੈਂ ਆਪ ਬਣਾ ਕੇ ਸਵਾਦ ਖਾਣਾ।
ਓਕੇ, ਓਕੇ, ਓਕੇ ਨਹੀਂ ਤੁਹਾਡੀ ਵਾਈਫ ਨੂੰ। ਕਾਫੀ ਟਾਈਮ ਗੱਲ ਹੋਈ ਆ ਵਾਕਈ ਉਹ ਬਹੁਤ ਵਧੀਆ, ਬਣਾ ਕੇਿੰਦੇ। ਕੁਛ ਦਿਨ ਪਹਿਲੇ ਮੈਂ ਡੋਸਾ ਬਨਾ ਕੇ ਖਿਲਾਇਆ ਆਪਣੇ ਹਸਬੈਂਡ ਨੂੰ।
ਹਾਂਜੀ ਹਾਂਜੀ ਜੀ ਬੜਾ ਮਜ਼ਾ ਆਉਂਦਾ ਜੀ ਚਲੋ ਜੀ ਠੀਕ ਆ ਫੇਰ ਹਨਾ ਮੈਂ ਹੁਣ ਨਾ ਥੋੜਾ ਜਿਹਾ। ਟ੍ਰੈਫਿਕ ਚ ਵ ਫਸ ਗਿਆ ਫੇਰ ਆਪਾਂ ਕਰਦੇ ਗੱਲ।
ਠੀਕ ਹੈ ਓਕੇ।